ਹੈਲੋ।
ਹੈਲੋ।
ਹ ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭਾਬੀ ਜੀ
ਹੋਰ ਕੀ ਹਾਲ ਏ?
ਤੁਸੀਂ ਸੁਣਾਓ, ਮੈਂ ਵਧੀਆ।
ਸਭ ਠੀਕ ਠਾਕ, ਘਰ ਆਏ ਹੋ ਛੁੱਟੀਆਂ ਵਾਸਤੇ?
ਹਾਂਜੀ-ਹਾਂਜੀ, ਛੁੱਟੀਆਂ ਲਈ ਕਰ ਬਸ, ਐਸਾ ਹੀ ਏ। ਇਸਨੇ ਹਾਂ ਏ ਆ ਬਸ ਇਨੇ ਜ਼ਿਆਦਾ ਬਿਜੀ ਹੋ ਗਏ ਸਗੋਂ ਮੈਂ ਮਿਲਣਾ ਵੀ ਸੀ ਤੁਹਾਨੂੰ।
ਹਾਂਜੀ, ਬਸ ਬਿਜ਼ੀ ਤਾਂ ਹੋ ਹੀ ਜਾਂਦਾ ਬੰਦਾ। ਬੱਚੇ ਐ ਸਾਰੇ ਐ।
ਹੂੰ, ਤੇ ਉਹ ਤੰਗ ਬੜੇ ਕਰਦੇ। ਪਤਾ ਹੀ ਨਹੀਂ ਚੱਲਦਾ। ਕਦੋਂ ਦਿਨ ਹੁੰਦਾ, ਕਦੋਂ ਰਾਤ ਪਤਾ ਹੀ ਨਹੀਂ ਚੱਲਦਾ।
ਇੱਦਾਂ ਹੀ ਹੁੰਦਾ‌ ਐਕਟੀਵਿਟੀਜ਼ ਹੁੰਦੀ ਐ ਬੱਚਿਆਂ ਦੀ ਬਹੁਤ ਲੇਟਸ ਸੋਦੇ ਨੇ ਬਸ। ਜੇ ਹਾਂ।
ਰਾਤੀ ਇਹਨਾਂ ਦੇ ਡੇਢ ਦੋ ਵੱਜਦੇ ਔਰ ਸਵੇਰੇ ਐ ਬੱਚੇ ਗਿਆਰਾਂ ਵਜੇ ਤੋਂ ਪਹਿਲੇ ਨੀ ਉੱਠਦਾ ਕੋਈ ਵੀ। ਹੋਰ ਸਾਡੇ ਹੈ। ਖੇਲਦੇ ਰਹਿੰਦੇ ਨੇ ਹੁਣ ਇਹਨਾਂ ਦਾ ਮਾਮੂ ਕਹਿ ਰਿਹਾ ਕਿ ਮੇਰੇ ਨਾਲ ਸਵੇਰੇ ਜਿੰਮ ਚੱਲਣਾ। ਹੁਣ ਕਹਿ ਰਹੇ ਨੇ, ਹਮ ਸੋਏ ਗੇ, ਹਮੇ ਸਿਕਸ। ਅਲਾਰਮ ਲਗਾ ਦੋ, ਜਿਮ ਜਾਏਂਗੇ ਮਾਮੂ ਕੇ ਸਾਥ।
ਇਹਨਾਂ ਮਾਮੂ ਨੂੰ ਵੀ ਜਿਮ ਨੀ ਕਰਨ ਦੇਣਾ।
ਹਾਂ, ਏਨੇ ਓ ਨਹੀਂ। ਅ ਮੇਰੀ ਸਿਸਟਰ ਹੱਸ ਰਹੀ ਏ, ਕਹਿੰਦੀ ਆਰ ਨਾਲ ਸੋਣਗੇ ਤੇ ਸਹੀ, ਸਵੇਰੇ ਕਿੰਨੇ ਉਠਾਣਾ ਇਹਨਾਂ ਨੂੰ। ਉਹ ਦੇਖਿਆ ਜਾਏਗਾ, ਸੋਣ ਤੇ ਸਹੀ ਟਾਈਮ ਨਾਲ ਕਿਉਂਕਿ ਸਾਡਾ ਵੀ ਸ਼ਡਿਊਲ ਸਾਰਾ ਖ਼ਰਾਬ ਹੋ ਗਿਆ।
ਬਿਲਕੁਲ-ਬਿਲਕੁਲ, ਬੱਚਿਆਂ ਨਾਲ ਹੋ ਜਾਂਦਾ ਐ, ਬੰਦਾ ਕੀ ਕਰੇ? ਅੱਛਾ ਫਿਰਰ ਕੁੱਛ ਮਾਰਕੀਟ ਦੇ ਕੰਮ ਹੁੰਦੇ ਨੇ, ਕੁਛ ਬੰਦੇ ਨੇ ਸ਼ੋਪਿੰਗ ਕਰਨ ਜਾਣੀ ਉਹ ਸਭ ਕੁਛ ਅਟਕ ਜਾਂਦਾ ਕਿਉਂਕਿ ਬੰਦਾ ਘਰ ਹੀ ਇਹਨਾਂ ਨੂੰ ਰੋਟੀ ਖਵਾਉਂਦੇ ਆ, ਨਾਸ਼ ਤਾ ਖਵਾਦੇ ਹੈ, ਇਹਦੇ ਵਿੱਚ ਟਾਈਮ ਲਗਾ ਦਿੰਦਾ। ਹੋਰ ਸੁਣਾਓ ਕੀ ਲੇਟੈਸਟ ਸ਼ੋਪਿੰਗ ਕੀ ਕੀਤੀ ਹੈ, ਪੇਕੇ ਆ ਕੇ ਫਿਰ ਇੱਥੇ ਕੀ ਲਿਆ?
ਆ ਕੇ ਸ਼ੋਪਿੰਗ ਕੁਛ ਖ਼ਾਸ ਨਹੀਂ ਐਕਚੁਲੀ ਸਿਸਟਰ ਨਾਲ ਹੀ ਜਾਂਦੀ ਰਹੀ ਆ ਓ ਪੰਜਾਬ। ਪਹਿਲਾਂ ਉਹ ਕੀ ਕਹਿੰਦੇ ਓਹਨੂੰ ਚੇਂਜ ਸਟਰੇਟ ਵਾਈਜ। ਕੀ ਫਰਕ ਐ ਹਨਾ। ਇਥੇ ਦਾ ਇਹ ਚੀਜ਼ ਹਨਾ ਤੇ ਉਹਨੂੰ ਸ਼ੌਂਕ ਇੱਥੇ ਹਾਂ ਉਹ ਕਸਮੈ, ਟਿਕਸ ਸਮਾਨ ਵਗੈਰਾ ਦੇਖ ਰਹੀ ਸੀ ਲ ਲਿਆ ਨੀ ਵੈਸੇ ਓ ਤੇ ਨਾ। ਐਵੇਂ ਯੂਜ ਕਰਦੀ ਐ।
ਓਕੇ ਮੈਂ ਤਾਂ ਖੁਦ ਗਈ ਸੀ ਪੇ, ਕੇ ਆਪਣਾ ਉਹ ਕਰਾਈਆਂ ਨਾ ਬੋਂਬੇ ਸਾਈਡ ਗਈ ਸੀ ਸਿਸਟਰ ਦੇ ਕੋਲ ਈ। ਤੇ ਉੱਥੇ ਅਸੀਂ ਖੂਬ ਇੰਜੋਏ ਕੀਤਾ। ਮਤਲਬ ਓਦਾ ਦੀ ਥੋੜ੍ਹੀ ਸ਼ੋਪਿੰਗ ਸ਼ੂਪਿੰਗ ਕੀਤੀ ਹਾਂਜੀ। ਥੋੜ੍ਹਾ ਘੁੰਮਣ ਗਏ ਇੱਧਰ ਉੱਧਰ ਮਤਲਬ ਚੇਂਜ ਹੋ ਜਾਂਦਾ ਅੱਛਾ ਲੱਗਦਾ ਓ। ਕੁਛ ਨਹੀਂ ਤੇ ਬੋਮਬੇ ਦੀ ਵੀ ਬੋਮਬੇ ਦਾ ਵੀ। ਪਹਿਨਾਵਾ ਅਲੱਗ ਐ। ਸਟੇਟ ਵਾਈਜ਼ ਅਕੋਡਿੰਗ ਜਿਵੇਂ ਅਸੀਂ ਪੰਜਾਬ ਮਤਲਬ ਸਾਨੂੰ।
ਅ ਅੱਛਾ।
ਹਾਂਜੀ ਤੇ ਉਹ ਫਿਰ ਬੋਂਬੇ ਇਹ ਕਿ ਇੰਜੋਏ ਹੋ ਗਿਆ ਘੁੰਮ ਵੀ ਲਿਆ ਥੋੜ੍ਹਾ ਫਿਰ ਲਿਆ। ਤੇ ਬੱਚਿਆਂ ਨੇ ਵੀ ਇੰਜੋਏ ਕਰ ਲਿਆ ਔਰ ਬੋਂਬੇ ਮੇਰੇ ਖਿਆਲ। ਮੈਂ ਵੈਸੇ ਦੇਖਿਆ ਜਾਏ ਤਾਂ ਸ਼ੋਪਿੰਗ ਦੀ ਜੋ ਪਲੇਸਿਸ ਹੈ ਉੱਧਰ ਦਾ ਜੋ ਸੂਟ। ਵੇਅਰ ਸਟਾਈਲ ਹੈ, ਓ ਇੱਧਰ ਦੇ ਸਟਾਈਲ। ਅ ਤੋਂ ਕਾਫੀ ਫਰਕ ਹੈਗਾ ਨਾ ਸਾਈਡ ਦਾ ਆਪਣਾ ਆਪਣਾ ਅਲਗ ਇੱਕ ਟ੍ਰੈਂਡ ਐ। ਬਟ ਬੇਸਿਕਲੀ ਟਰੈਂਡ ਨਿਕਲਦਾ ਹੀ ਇਸ ਸਾਈਡ ਤੋਂ ਜਾਂ ਨੌਰਥ ਸਾਈਡ ਤੋਂ ਕਿਹਾ ਜਾਂਦਾ। ਬੇਸਿਕਲੀ। ਜੋ ਇੱਧਰ ਦਾ ਰਿਵਾਜ਼ ਐ ਇੱਧਰ ਦਾ ਪਹਿਨਾਵਾ। ਉਹੀ ਜਾਂਦਾ ਉੱਥੇ ਪਰ ਜਾਂਦਾ ਬਾਅਦ ਵਿੱਚ ਐ ਬਟ। ਸਾਡੇ ਵਰਗਿਆਂ ਨੂੰ ਉੱਧਰ ਦਾ ਹੁੰਦਾ ਉੱਧਰ ਵਾਲਿਆਂ ਨੂੰ ਇੱਧਰ ਦਾ ਹੁੰਦਾ। ਕਿ ਵੀ ਕੀ ਹੈਨਾ।
ਇਹ ਵੀ ਇੱਕ ਇੰਜੋਏਮੈਂਟ ਐ ਅਲੱਗ-ਅਲੱਗ ਲਾਈਫ ਦੀ ਪਾਰਟ ਆਫ ਇੰਜੋਏਮੈਂਟ।
ਹਾਂ ਇਹ ਤੇ ਹੈ ਬਿਲਕੁਲ।
ਹੋਰ ਸੁਣਾਓ ਬੱਚਿਆਂ ਦੇ ਹੋਲੀਡੇ ਹੋਮਵਰਕ ਹੋ ਗਏ।
ਨਹੀਂ, ਕੁਛ ਕਰਵਾਇਆ ਸਟਾਰਟਿੰਗ ਵਿੱਚ ਜੋਸ਼ ਜੋਸ਼ ਵਿੱਚ ਤੇ ਸਟਾਰਟਿੰਗ ਵਿੱਚ ਕਰਵਾ ਤਾ ਹਜੇ ਫਿਰ ਫਿਰ ਰੁਕ ਗਏ, ਐਕਚੁਲੀ ਅਹ ਕੀ ਇਹ ਦੋਨੋ ਮਤਲਬ, ਕਿ ਸਾਰੇ ਬੱਚੇ ਮਿਲ ਕੇ ਨਾ ਖੇਲਣ ਦੇ ਵੱਲ ਉਹਨਾਂ ਦਾ ਜ਼ੋਰ ਐ, ਮੈਂ ਦੇਖਿਆ ਆਪਣੀ ਨੋਟਬੁੱਕ ਖਰਾਬ ਕਰਨੀਆਂ ਸ਼ੁਰੂ ਹੋ ਗਈਆਂ, ਮੈਂ ਕਿਹਾ ਕੋਈ ਨੀ ਹੁਣ ਕਰ ਜਾਵਾਂਗੀ। ਫਿਰ ਹੀ ਕਰਾਵਾਂਗੇ ਅੱਜ ਵੀ ਕਾਲ ਆਇਆ ਸੀ ਮੰਮੀ ਦਾ ਕਿ ਆਜੋ ਹੁਣ।
ਅੱਛਾ, ਮੰਮੀ ਯਾ
ਨਹੀਂ ਹੁਣ ਆਜੋ,
ਦਾਦੀ ਨੂੰ ਹੁੰਦਿਆਂ ਈ ਐ ਪੋਤਿਆਂ ਨਾਲ-ਨਾਲ ਪੋਤੇ ਪੋਤਆਂ ਨਾਲ ਰੌਣਕ ਹੁੰਦੀ ਐ ਘਰ ਉਹ ਵੀ ਫਿਰ ਕੱਲੇ-ਕੱਲੇ ਹੋ ਜਾਂਦੇ ਨਾ ਸੁੰਨਾ-ਸੁੰਨਾ ਮਹਿਸੂਸ ਕਰਦੇ ਨੇ ਪਤਾ ਕੀ ਚੱਕਰ ਐ। ਤਾਂ ਚਹਿਲ ਪਹਿਲ ਨਾ ਹੋਏ ਨਾ ਘਰ ਵੀ ਸ਼ਰਾਰਤਾਂ ਨਾ ਹੋਣ। ਛੁੱਟੀਆਂ ਵਿੱਚ ਇਹੀ ਤਾਂ ਹੁੰਦਾ ਇੱਧਰ ਹੋ ਰਹੀ ਐ ਤੇ ਕਦੀ ਉੱਧਰ ਹੋ ਰਹੀ ਐ। ਮਨ ਮਜ਼ਾ ਆਂਦਾ ਈ ਨੀ ਸਵਾਦ ਈ ਨੀ ਆਂਦਾ।
ਜੀ-ਜੀ, ਜੀ-ਜੀ, ਜੀ-ਜੀ। ਬਸ ਓਹੀ ਨਾ ਹੁਣ ਇਹਨਾਂ ਦੇ ਘਰ ਜਾਵਾਂਗੀ ਕੁਛ ਕੀ ਪ੍ਰਿੰਟ ਆਊਟਸ ਵਗੈਰਾ ਲੈ ਕੇ, ਵੈਸੇ ਵਰਕ ਇਹਨਾਂ ਦਾ ਨਾ ਵੈਸੇ ਜੋ ਨੋਟਬੁੱਕ ਦਾ ਸੀ ਉਹ ਤੇ ਕਰ ਲਿਆ, ਜ਼ਿਆਦਾ ਨੀ ਏ ਖਾਸ ਨਹੀਂ ਲੇਕਿਨ। ਸਕ੍ਰੈਪ ਬੁੱਕ ਦਾ ਕੰਮ ਬੜਾ ਐ।
ਸਕ੍ਰੈਪ ਬੁੱਕ ਤਾਂ ਬਹੁਤ ਹੋ ਜਾਂਦਾ ਐ, ਮੈਂ ਤਾਂ ਇਸ ਚੀਜ਼ ਤੋਂ ਹੁਣ ਕਾਫੀ ਹੱਦ ਤੱਕ, ਮੇਰਾ ਖਤਮ ਹੀ ਹੋ ਗਿਆ। ਕਿਸਮ ਨਾਲ ਬੱਚੇ ਦੀਆਂ ਸਟੱਡੀਜ਼ ਹੋ ਗਈ, ਨਹੀਂ ਤਾਂ ਪਹਿਲੇ ਤੇ ਤੋਬਾ ਮੈਂ ਤੇ ਐਨਾ ਕੰਮ ਦੋਨੋਂ ਬੱਚਿਆਂ ਦਾ ਹੁੰਦਾ ਸੀ ਨਾ, ਜਿੱਦਾਂ ਤੁਹਾਡਾ ਹੈ ਨਾ। ਬੈਕ ਟੂ ਬੈਕ ਐਨ ਦੋਨੋਂ ਏਜ ਵਾਈਜ਼, ਐਦਾਂ ਮੇਰੇ ਹੁੰਦੇ ਸੀ। ਠੀਕ ਐ, ਮੈਂ ਤੇ ਪੇਕੇ ਵੀ ਜਾਂਦੀ ਸੀ ਤੇ ਲੈ ਕੇ ਲੱਗੀ ਰਹਿੰਦੀ ਸੀ, ਕਦੇ ਕੁੱਛ ਬਣਾ ਰੀਆਂ। ਸਵੇਰੇ-ਸਵੇਰੇ ਛੇ ਵਜੇ ਉੱਠ ਕੇ ਮੈਨੂੰ ਟੈਨਸ਼ਨ ਹੁੰਦੀ ਸੀ, ਔਰ ਫਿਰ ਇਹ ਹੈ ਕਿ ਜਿਸ ਟੈਮ ਬੱਚ ਪਿੱਛੇ ਉੱਠ ਜਾਣ ਉਹਨਾਂ ਨੂੰ ਹੈਂਡਰਾਈਟਿੰਗ ਦਾ ਖੂਬ ਵਰਕ ਦਿੱਤਾ ਹੁੰਦਾ ਸੀ ਸਕੂਲ ਵਾਲਿਆਂ ਨੇ, ਉਹ ਹੈਂਡ ਰਾਈਟਿੰਗ ਕਰਾਣੀ ਬਿਠਾ ਕੇ, ਉਹ ਕਹਿੰਦੇ ਸੀ ਤੂੰ ਇੱਥੇ ਛੁੱਟੀਆਂ ਬਿਤਾਣ ਆਈਏ ਕਿ ਬੱਚਿਆਂ ਨੂੰ ਪੜ੍ਹਾਣ ਆਈਏ, ਤੇਰੇ ਘਰ
ਹਾਂ, ਹੋਰ- ਹੋਰ ਬੋਆਏਜ਼ ਉਹਨੂੰ ਟੈ ਤੇ ਸੀਟਿੰਗ ਉਹਨਾਂ ਤੋਂ ਲੈਣੀ ਬੜਾ ਹੀ ਔਖੀ।
ਬਹੁਤ ਔਖੀ ਜੀ ਬੋਆਇਜ਼ ਨਹੀਂ ਮੰਨਦੇ, ਬੌ ਔਰ ਗਰਲਸ ਬਹੁਤ ਜਲਦੀ ਅੰਡਰਸਟੈਂਡ ਕਰ ਲੈਂਦੀਆਂ ਤੁਹਾਡੀ ਗੱਲ ਨਾ, ਮਤਲਬ ਕੁੜੀਆਂ ਨੂੰ ਇਹ ਹੁੰਦਾ ਪੇਸ਼ੈਂਸ ਹੁੰਦਾ ਕੁੜੀਆਂ ਚ। ਮੁੰਡਿਆਂ ਵਿੱਚ ਜ਼ਰਾ ਨਹੀਂ ਹੁੰਦਾ, ਔਰ ਮੈਂ ਤੁਸੀਂ ਦੱਸਾਂ, ਮੇਰੇ ਛੋਟੇ ਵਾਲੇ ਬੇਟੇ ਵਿਚ ਤੇ ਬਿਲਕੁਲ ਨਹੀਂ ਐ। ਉਹ ਤੇ ਬਹਿ ਹੀ ਨਹੀਂ ਸਕਦਾ ਸੀ, ਮੈਂ ਤੇ ਉਹਨਾਂ ਮਤਲਬ ਉਹਨੂੰ ਪੜ੍ਹਾਂਦੀ ਸੀ ਨਾ। ਤੇ ਕਮਰੇ ਬੰਦ ਕਰਕੇ, ਮਤਲਬ ਉਹਨੂੰ ਤੇ ਕੋਲ ਪਿੰਨ ਵੀ ਗਿਰ ਗਈ ਨਾ, ਉਹਨੇ ਕਹਿਣਾ ਪਿੰਨ ਗਿਰੀ ਐ ਮੰਮਾ। ਪੜ੍ਹਾਈ ਵਿੱਚ ਧਿਆਨ ਕੋਈ ਨਹੀਂ, ਮੈਂ ਜੋ ਬੋਲ ਰਹੀ ਆਂ ਉਹ ਨਹੀਂ ਸੁਣਿਆ ਉਹਨੇ, ਕਮਰੇ ਕੇ ਬਾਹਰ ਕਮਰਾ ਲੌਕ ਕਰਕੇ ਵੀ ਪੜ੍ਹਾ ਰਹੀ ਆਂ, ਕਮਰੇ ਦੇ ਬਾਹਰ ਬੌਲ ਗਿਰੀ ਐ ਮੰਮਾ ਕੋਈ ਬੋਲ ਖੇਲ ਰਿਹਾ, ਮੇਰੀ ਬੌਲ ਲੇ ਜਾਏਗਾ। ਹ-ਹ-ਹ ਇਹ ਹਾਲ ਸੀਗਾ, ਬਹੁਤ ਤੰਗ ਕਰਦੇ ਨੇ ਬੱ ਬੱਚੇ ਨਾ ਮਤਲਬ ਇਹ ਐ, ਕਿ ਉਹ ਨਾ ਉਹ ਆਪਣੇ ਲੈਵਲ ਤੇ ਉਹ ਸਹੀ ਐ। ਅਸੀਂ ਆਪਣੇ ਲੈਵਲ ਦੇ ਅਕੋਡਿੰਗ ਬੋਲਦੇ ਹਾਂ, ਕਿ ਵੀ ਮੇਨ ਸਟੱਡੀਜ ਇੰਪੋਟੈਂਟ ਪੜ੍ਹਾਈ ਇੰਪੋਟੈਂਟ ਐ ਤੁਹਾਡੀ, ਇਹਨੀ ਕੰਮ ਆਣਾ ਕੱਲ ਕੋ ਕੁਛ ਕਰੀਅਰ ਬਣਨਾ ਫਿਊ ਫਿਊਚਰ ਬਣਨਾ, ਬਟ ਬੱਚੇ ਉਹ ਹਲੇ ਹੈ ਤੇ ਬੱਚੇ ਨੇ, ਉਹਨਾਂ ਨੂੰ ਸਮਝ ਤੇ ਨਈ ਐਨੀ।
ਸੇਮ ਮੇਰੀ ਗੁੜੀਆਂ ਦਾ ਐ, ਜਦ ਕਿ ਕਹਿੰਦੇ ਨਾ ਕੁੜੀਆਂ ਸਿੰਸਈਅਰ ਹੁੰਦੀਆਂ। ਬਟ ਮੇਰੀ ਜੋ ਗੁੜਿਆ ਐ ਨਾ ਉਹਦਾ ਵੀ ਸੇਮ ਇਹ ਕੰਮ ਐ ਬੋਇਜ਼ ਵਾਲਾ, ਬੇਟਾ ਜਦ ਸ਼ੌਂਕ ਰੱਖਦਾ ਕਿ ਮੈਨੂੰ ਕਰਵਾਓ, ਮੰਮਾ ਕਰਵਾ ਦੋ।
ਗੁੜੀਆ ਤੇ ਮੇਰੀ, ਮੈਂ ਕਹਿ ਰਹੀ ਆਂ
ਚੰਚਲ ਐ -ਚੰਚਲ ਐ, ਮੈਂ ਦੇਖੀ ਥੋੜ੍ਹੀ ਚੰਚਲ ਜਿਹੀ ਹੈਗੀ ਹੈ ਨਾ।
ਹੈਗੀ ਐ ਨਾ, ਬਹੁਤ ਜ਼ਿਆਦਾ ਹੁਣ ਵੀ ਨਾ ਮੈਨੂੰ ਝਾਤੀ ਮਾਰਨ ਆਏ ਨੇ, ਬਾਹਰ ਮੰਮੀ ਤੇ ਨਾ
ਮੰਮਾ ਗੁੰਮ ਹੋ ਗਈ ਐ ਜੀ, ਮੰਮਾ ਗੁੰਮ ਹੋ ਗਈ ਬੱਚਿਆਂ ਦੀ
ਉਹ ਨਾ ਚੱਕਰ ਲਏ ਨਾਏ ਨੇ ਬੱਚੇ ਕਿ ਬਾਹਰ ਅੰਦਰ ਨੈਟਵਰਕ ਨਹੀਂ ਨਾ ਆਂਦਾ। ਹੋਰ ਸੁਣਾਓ ਸਭ ਵਧੀਆ, ਹੋਰ ਕਿਸ ਟਾਈਮ ਸੌਂਦੇ ਹੋ।
ਬਸ ਹੁਣ ਥੋੜ੍ਹੀ ਦੇਰ ਤੱਕ, ਰੈਸਟ ਟਾਈਮ ਸਟਾਟ ਹੋ ਜਾਏਗਾ। ਫਿਰ ਸਵੇਰੇ ਉੱਠਣਾ ਹੁੰਦਾ ਨਾ, ਨਿਤਨੇਮ ਵੇਲੇ ਗੁਰਦੁਆਰੇ ਜਾਣਾ ਹੁੰਦਾ, ਫਿਰ ਉਸ ਹਿਸਾਬ ਨਾਲ ਥੋੜ੍ਹਾ ਜਾ ਟਾਈਮ ਸਿਰ ਲੇਟ ਜਾਈਦਾ ਹੁੰਦਾ, ਜ਼ਾਦਾ ਨਹੀਂ ਬਾਰਾਂ-ਬਾਰਾਂ ਨਹੀਂ ਵਜਾਂਦੀ ਮੈਂ, ਬਟ ਸੌ ਹੋ ਜਾਂਦੀ ਆਂ ਉਸ ਤੋਂ ਪਹਿਲੇ
ਨਹੀਂ- ਨਹੀਂ ਤੇ ਉਹ ਬੱਚੇ ਤੁਹਾਡੇ, ਅੱਛਾ।
ਬ, ਹਾਂ ਵੱਡਾ ਬੇਟਾ ਤੇ ਜੋਬ ਵਿੱਚ ਐ। ਛੋਟਾ ਜੋ ਹੈ ਉਹ ਫਿਰ ਉਹ ਵੀ ਟਾਈਮ ਸਿਰ ਸਾਡੇ ਜਿਸ ਹਿਸਾਬ ਨਾਲ ਅਸੀਂ ਲੇਟਦੇ ਹਾਂ, ਉਹ ਵੀ ਬਾਰਾਂ ਵਜੇ ਤੱਕ ਸੋਈ ਜਾਂਦਾ ਬੱਚਾ।
ਹੂੰ, ਅਰੇ ਓਹੀ ਨਾ ਅਗਰ ਸਵੇਰੇ ਸਵੇਰੇ ਉੱਠਣਾ ਹੋਏ ਨਾ ਤੇ ਬਸ ਰਾਤ ਸੋਣ ਦਾ ਟਾਈਮ ਬਣਾਣਾ ਪੈਂਦਾ।
ਬਿਲਕੁਲ-ਬਿਲਕੁਲ, ਹਾਂਜੀ-ਹਾਂਜੀ। ਓ ਜਿੰਮ ਚਲਾ ਜਾਂਦਾ। ਮੈਂ ਗੁਰਦੁਆਰੇ ਚਲੀ ਜਾਂਦੀ ਆ ਮੈਂ ਗੁਰਦੁਆਰੇ ਤੋਂ ਆ ਕੇ ਬ੍ਰੇਕਫਾਸਟ ਕੀਤਾ। ਫਿਰ ਯੋਗਾ ਤੇ ਚਲੇ ਗਏ। ਯੋਗਾ ਇੰਨੀ ਐਨੀ ਅੱ ਛੀ ਕਰਾਂਦੇ ਨੇ ਸਰ, ਤੇ ਨਾਲੇ ਯੋਗਾ ਚਲੀ ਜਾਂਦੀ ਆ ਮੈਂ ਯੋਗਾ ਮੈਂ ਕਿਹਾ ਸਰ ਇਤਨੀ ਅੱਛੀ ਕਰਾਂਦੇ ਨੇ ਸਾਡੇ ਔਰ ਯੋਗਾ ਨਾਲ ਬਹੁਤ ਫਿਟਨੈਸ ਦਾ ਬਹੁਤ ਹੀ ਬੈਨੀਫਿਟ ਐ ਮੈਂ ਖੁਦ ਟੱਚ ਅਜਮਾ ਲਿਆ ਇਸ ਚੀਜ਼ ਨੂੰ ਮੈਂ ਪਹਿਲੇ ਸੁਣਿਆ ਸੀ। ਮੈਂ ਕਦੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਹਮੇਸ਼ਾ ਜਿੰਮ ਨੂੰ ਇੰਪੋਰਟੈਂਸ ਦਿੰਦੀ ਸੀ। ਕਿ ਜਿੰਮ ਜਾਣਾ, ਜਿੰਮ ਜਾਣਾ।
ਅੱਛਾ। ਮੈਨੂੰ ਇੱਕ ਗੱਲ ਦੱਸੋ ਭਾਬੀ ਜੀ ਹੈਲੋ, ਮੈਨੂੰ ਇੱਕ ਗੱਲ ਦੱਸੋ? ਇਹਨਾਂ ਦੇ ਟਾਈਮਿੰਗਸ ਇਹੀ ਨੇ ਟੈਨ ਟੂ ਇ- ਇਲੈਵਨ
ਜੀ ਅਰਲੀ ਮੋਰਨਿੰਗ ਹੈ। ਔਰ ਉਹਦੇ ਵਿੱਚ ਵੀ ਸਟਰ੍ਰੈਚਿੰਗ ਵਗੈਰਾ ਕਰਵਾਂਦੇ ਨੇ ਯੋਗਾ ਵੀ ਹੁੰਦਾ ਸਿਕਸ ਟੂ ਸੈਵਨ।
ਸਿਕਸ ਟੁ,
ਸਿਕਸ ਟੂ ਸੈਵਨ ਜੀ, ਸਿਕਸ ਟੂ ਸੈਵਨ ਫਿਰ ਉਹ ਸੈਵਨ ਓ ਕਲੋਕ ਓ ਮੈਮ ਐ ਉਹ ਸਕੂਲ ਚਲੇ ਜਾਂਦੇ ਨਾ। ਸ਼ੀ ਇਜ਼ ਕੁਆਇਟ ਹਾਰਡ ਵਰਕ ਵਰਕਿੰਗ ਲੇਡੀ ਮਤਲਬ ਬਹੁਤ ਅੱਛਾ ਵਰ ਹਾਰਡ ਵਰਕ ਕਰਦੀ ਐ ਓ। ਔਰ ਸਵੇਰ ਤੋਂ ਲੈ ਕੇ ਮਤਲਬ ਪਹਿਲੇ ਇੱਕ ਇੱਕ ਸੈਸ਼ਨ ਦੇ ਜਾਂਦੀ ਐ ਆਪਣਾ ਸੈਂਟਰ 'ਤੇ ਯੋਗਾ ਦਾ। ਯੋਗਾ ਕਹਿ ਲਓ, ਔਰ ਓ ਵੀ ਕਹਿਲੋ ਸਭ ਕੁਛ ਮਿਕਸਚਰ ਹੁੰਦਾ ਮੈਡਮ ਦਾ ਤੇ, ਬਟ ਜੋ ਸਰ ਹੁੰਦੇ ਨੇ ਟੈਨ ਟੂ ਇਲੈਵਨ
ਬੈਚ ਜੁਆਇਨ ਕੀਤਾ।
ਮੈਂ ਜੋ ਬੈਚ ਜੁਆਇਨ ਕੀਤਾ ਉਹ ਸਰ ਐ, ਟੈਨ ਟੂ ਨਹੀਂ, ਨਹੀਂ, ਨਹੀਂ ਹੈ ਗਰਲਜ਼ ਦਾ ਹੀ। ਸਭ ਲੇਡੀਜ਼ ਦਾ ਐ ਬਟ ਸਰ ਐ ਸਿਖਾਣ ਵਾਲੇ ਔਰ ਸਰ ਆਂਦੇ ਨੇ ਫਿਜ਼ੀਓਥਰੇਪੀ ਸਟੈਨ ਉਹ ਮਤਲਬ ਆਂਦੇ ਨੇ ਤੇ ਉਹ ਪੂਰਾ ਬਹੁਤ ਅੱਛਾ ਉਹ ਦਾ ਆਪਣਾ ਫਿਜ਼ਓਥਰੇਪੀ ਸੈਂਟਰ ਵੀ ਐ। ਪਰ ਓ ਇਸ ਤਰ੍ਹਾਂ ਜਾ ਕੇ ਯੋਗਾ ਦੀ ਵੀ ਸੈਸ਼ਨਸ ਕਰਵਾਂਦੇ ਨੇ। ਪ੍ਰੋਵਾਈਡ ਕਰਵਾਂਦੇ ਨੇ ਆਪ ਸੈਲਫ ਕਰਦੇ, ਸੈਲਫ ਸਿਖਾਂਦੇ ਨੇ, ਖੁਦ ਹੀ ਸਿਖਾਂਦੇ ਨੇ ਤੇ ਆਪੇ
ਮੈਂ ਕੀਤੀ ਸੀ ਪਾਵਰ ਯੋਗਾ, ਮੈਨੂੰ ਅ ਪਾਵਰ ਯੋਗਾ ਵਿੱਚਕੀ ਤੁਹਾਡਾ ਨਾ ਮੈਂ ਕਹਿ ਰਹੀ ਹਾਂ ਬੜਾ ਸਟੈਮੀਨਾ ਚਾਹੀਦਾ। ਉਹਦੇ ਵਿੱਚ ਮੈਨੂੰ ਇਹਹੀ ਅੱਛਾ ਲੱਗਦਾ। ਸਟ੍ਰੈਚਿੰਗ ਵਗੈਰਾ
ਕਹਿਣਗੇ ਖਾਓ ਵੀ ਘੱਟ। ਚਟਨੀ ਨਾਲ, ਰੋਟੀਆਂ ਖਾਓ, ਇੱਦਾਂ ਥੋੜੀ ਨਾ ਹੁੰਦਾ ਜਦ ਤੱਕ ਤੁਸੀਂ, ਆਪਣੇ ਪੂਰੇ ਕਾਵਜ਼, ਨਹੀਂ ਲਿੱਤੇ ਹੋਏ। ਤੁਸੀਂ ਤਾਕਤ ਵਾਲੀ, ਚੀਜ਼ਾਂ ਨਹੀਂ ਲਿੱਤੀ। ਕੀ, ਵੀ, ਉਦੋਂ ਤੱਕ ਤੁਸੀਂ, ਆਪਣੀ ਬੋਡੀ ਨੂੰ, ਉਸ ਲੈਵਲ, ਤੱਕ ਵਰਕ ਕੰਮ। ਕਰਵਾ ਹੀ ਨਹੀਂ ਸਕਦੇ ਹੋ। ਉਹਦੇ ਤੋਂ ਇੰਨੀ ਐਕਸਰਸਾਈਜ਼, ਕਰਵਾ ਹੀ ਨਹੀਂ ਸਕਦੇ। ਦੇਖੋ। ਹਰ ਚੀਜ਼ ਵਾਸਤੇ, ਆਪਣਾ ਕੁਛ ਇੱਕ, ਹੁੰਦਾ ਕਿ, ਬੰਦੇ ਨੂੰ, ਆਪਣਾ ਲੈਵਲ ਬਣਾਉਣਾ ਹੁੰਦਾ। ਇੱਦਾਂ। ਤੇ ਨਹੀਂ ਹੋ ਜਾਂਦਾ ਨਾ ਔਰ
ਹੂੰ ਹੂੰ,
ਇਹ ਨਹੀਂ ਹੁੰਦਾ ਕਿ ਚਲੋ ਤਾਕਤ ਵਾਸਤੇ ਤਾਂ ਫਿਰ ਉਹ ਕਹਿੰਦੇ ਖਾਣਾ ਪੀਣਾ ਵੀ ਹੁੰਦਾ ਤੁਸੀਂ ਦੇਸੀ ਘਿਉ ਖਾਓ ਹੋਰ ਚੀਜ਼ਾਂ ਨਾ ਖਾਓ ਕਈ ਲੋਕ ਕਹਿੰਦੇ ਨਹੀਂ ਜੀ ਦੇਸੀ। ਘਿਓ ਨਹੀਂ ਖਾਣਾ ਚਾਹੀਦਾ। ਯੋਗਾ ਵਾਲੇ ਇਹ ਨੀ ਕਰੋ। ਦੇਸੀ ਘਿਓ 'ਤੇ ਤਾਕਤ ਦਿੰਦਾ। ਉਹ ਤਾਂ ਅੱਜ ਕੱਲ੍ਹ ਵੈਸੀ ਕਿਹਾ ਜਾ ਰਿਹਾ ਕਿ ਦੇਸੀ ਘਿਉ ਤੇ ਤੁਹਾਡੇ ਗੋਡਿਆਂ ਦੀ ਗ੍ਰੀਸ ਵਾਸਤੇ ਵੀ ਬਹੁਤ ਅੱਛਾ। ਤੁਹਾਨੂੰ ਰੂਟੀਨ ਵਿੱਚ ਦੇਸੀ ਘਿਓ ਲੈਣਾ ਹੀ ਚਾਹੀਦਾ। ਪਰੌਂਠੇ ਨਾਂ ਖਾਓ। ਤਲ ਕੇ ਨਾ ਖਾਓ ਤੁਸੀਂ ਥੱਲੇ ਘਿਓ ਲਗਾ ਕੇ ਖਾਓ ਗੁੱਡ ਮੱਤਲਬ ਗੁੱਡ ਫੈਟ ਐ। ਅੱਛਾ, ਫੈਟ ਹੈ। ਤੁਹਾਡੇ ਸਰੀਰ ਵਾਸਤੇ, ਫਾਇਦੇ ਹੈ। ਫਾਇਦਾ ਮਿਲਦਾ, ਲਾਭਦਾਇਕ ਹੈ। ਔਰ, ਜੋ ਰਹਿ ਗਿਆ। ਆਪਣਾ, ਬਾਕੀ ਦੂਸਰੇ ਕਾਵਜ਼, ਹੁੰਦੇ ਨੇ। ਉਹ ਲੈ ਲਓ। ਪ੍ਰੋਟੀਨ ਹੋ ਗਈ ਆ। ਵਿਟਾਮਿਨ, ਇਹ ਚੀਜ਼ਾਂ ਐਡ ਕਰ ਲਉ। ਅੱਜ ਕੱਲ, ਤਾਂ ਇਹ ਵੀ ਚੱਲਿਆ। ਕਿ ਤੁਸੀਂ, ਡਾਈਟ ਵਾਸਤੇ, ਆਪਣਾ ਵੀਟ।
ਇਹ ਨਾ ਮੈਨੂੰ, ਬੱਚੇ ਤੰਗ ਕਰ ਰਹੇ ਆ, ਮੈਂ। ਅਸੀਂ, ਮੈਂ ਨਾ, ਤੁਹਾਨੂੰ ਕਾਲ ਕਰਾਂਗੀ। ਠੇਰ ਕੇ। ਜੀ- ਜੀ, ਜੀ, ਮੈਂ ਆ ਗਿਈ।
ਹਾਂਜੀ, ਠੀਕ ਹੈ ਜੀ। ਓਕੇ ਜੀ। ਸਤਿ ਸ਼੍ਰੀ ਅਕਾਲ। ਬਾਏ।
ਅੱਸੀਸ। ਬੇਟੇ।